ਹਾਂਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
ਵਧੀਆ, ਵਧੀਆ ਤੁਸੀਂ ਦੱਸੋ?
ਸਾਡੇ ਵਧੀਆ ਜੀ ਵਧੀਆ ਹੋਰ ਕੀ ਕਰਦੇ ਪਏ ਸੀ ਬਣਾ ਲਿਆ ਲੰਚ?
ਨਹੀਂ, ਨਹੀਂ ਹਜੇ ਤੇ ਨਹੀਂ ਬਣਾਇਆ ਹਜੇ ਤੇ ਥੋੜੇ ਟਾਈਮ ਬਾਅਦ
ਚਲੋ ਵਧੀਆ, ਵਧੀਆ, ਵਧੀਆ ਹੋਰ ਸੁਣਾਓ ਤੁਸੀਂ ਸਿਹਤਾਂ ਠੀਕ ਠਾਕ ਜੇ?
ਹਾਂਜੀ, ਹਾਂਜੀ ਸਭ ਵਧੀਆ ਠੀਕ ਜੀ।
ਹਾਂਜੀ ਅੱਜ ਦਾ ਸਾਡਾ ਟੋਪਿਕ ਸੀ ਪੋਲਿਊਸ਼ਨ ਅਤੇ ਤੁਸੀਂ ਉਹਦੇ ਬਾਰੇ ਕੁਝ ਦੱਸੋਗੇ?
ਹਾਂਜੀ ਪੋਲਿਊਸ਼ਨ ਤੇ ਬੜਾ ਹੀ ਪੋਲਿਊਸ਼ਨ ਹੋਇਆ ਪਿਆ ਅੱਜ ਕੱਲ ਜੇ। ਉਹਦੇ ਕਰਕੇ ਤੇ ਬਾਰਿਸ਼ ਵੀ ਘੱਟ ਹੁੰਦੀ। ਹਾਂਜੀ ਹਾਂਜੀ ਫੇਰ ਬੜਾ ਪੋਲਿਊਸ਼ਨ ਹੋਇਆ ਪਿਆ।
ਹਾਂਜੀ
ਉਹੀਉ ਜਾ ਜਿਹੜੇ ਗੱਡੀਆਂ ਲਈ ਜਾਂਦੇ ਆ ਫੇਰ ਪੋਲਿਊਸ਼ਨ ਹੋਈ ਜਾਂਦਾ ਹੈ।
ਹਾਂਜੀ, ਹਾਂਜੀ, ਹਾਂਜੀ, ਹਾਂਜੀ। ਹੁਣ ਤੁਸੀਂ ਵੇਖੋ ਕਿ ਜਿਵੇਂ ਟੂ ਵੀਲਰ ਤੇ ਲੋਕਾਂ ਕੋਲ ਘੱਟ ਹੀ ਆ ਹੈ ਨਾ। ਮੇਰਾ ਫੋਰ ਵੀਲਰ ਹੀ
ਹਾਂਜੀ ਹੁਣ ਦੁਬਾਰਾ ਫੋਰ ਵੀਲਰ ਤੇ ਰਹਿੰਦੇ ਫੇਰ ਉਹ ਵੀ ਨੀ ਕਿ ਕਾ। ਮਤਲਬ ਕਿ ਸਾਰੇ ਜਣੇ ਇਕੱਠੇ ਬਹਿ ਜਾਂਦੇ ਆ ਬਸ ਦੋ ਜਾਣੇ ਬੈਠੇ ਹੁੰਦੇ ਆ। ਤੇ ਬਾਕੀ ਦੂਜੀ ਫੇਰ ਗੱਡੀ ਲੈ ਜਾਂਦੇ।
ਹਾਂਜੀ, ਹਾਂਜੀ ਉਹੀ ਨਾ ਉਹਨੇ ਜ਼ਿਆਦਾ ਪੋਲਿਊਸ਼ਨ ਕੀਤਾ। ਹਾਂਜੀ, ਹਾਂਜੀ, ਹਾਂਜੀ, ਹਾਂਜੀ ਉਹੀ ਨਾ ਸਾਡੇ ਤੇ ਇੱਥੇ ਪੰਜਾਬ ਵਿੱਚ ਬਹੁਤ ਜ਼ਿਆਦਾ ਵਾ ਤੁਹਾਡੇ ਤੇ ਇੱਥੇ ਪਤਾ ਨੀ ਸਾਡੇ ਇੱਥੇ ਜਿਹਾ ਫੋਰਵੀਲਰ ਇਹਨਾਂ ਨੇ ਲੋਡ ਕੀਤਾ ਹੁੰਦਾ ਪੂਰਾ ਸਮਾਨ ਦੇ ਨਾਲ
ਅੱਛਾ -ਅੱਛਾ।
ਜ ਮਤਲਬ ਹੈ ਨਾ ਟਰੱਕ ਵਗੈਰਾ ਜਿਹੜੇ ਆ ਵੱਡੀਆਂ ਗੱਡੀਆਂ। ਉਹ ਫਿਰ ਬਹੁਤ ਜ਼ਿਆਦਾ ਪੋਲਿਊਸ਼ਨ ਕਰਦੀਆਂ ਨੇ।
ਹਾਂਜੀ
ਪਲਿਊਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਫੇਰ ਜਿਵੇਂ, ਜਿਵੇਂ ਬੱਚੇ ਸਕੂਲ ਜਾਂਦੇ ਆ ਹੈ ਨਾ ਫ਼ੇਰ ਉਹਨਾਂ ਨੂੰ ਮਾਰਕਸ ਪਾ ਕੇ ਕਹੀਦਾ ਜਾਓ। ਉਹਨਾਂ ਜਿਵੇਂ ਅਸੀਂ ਹਾਂਜੀ ਬਿਮਾਰੀ ਇੱਕ ਪੋਲਿਊਸ਼ਨ ਦੀ ਵਜ੍ਹਾ ਹੈ ਕਿ ਦਰਖ਼ਤ ਜਿਹੜੇ ਉਹ ਕੱਟੇ ਗਏ ਐ।
ਹਾਂਜੀ- ਹਾਂਜੀ।
ਮੇਨ ਜਿਹੜੀ ਵਜ੍ਹਾ ਹੋਈ ਦੀ ਇਹ ਦਰਖਤ ਘੱਟ ਨੇ
ਲੰਬਾ ਹੋ ਗਿਆ ਹਾਂਜੀ।
ਉਹਦੇ ਕਰਕੇ ਵਾਤਾਵਰਨ ਦੁਸਟ ਹੋ ਜਾਣੇ ਪੋਲਿਊਸ਼ਨ ਜ਼ਿਆਦਾ ਹੋਈ ਜਾਣ ਡਿਆ ਦਿੱਲੀ ਤੁਸੀਂ ਲੈਲੋ। ਦਿੱਲੀ 'ਚ ਕਿੰਨਾ ਪੋਲਿਊਸ਼ਨ ਆ।
ਹਾਂਜੀ-ਹਾਂਜੀ ਉੱਥੇ ਤਾਂ ਬੜੇ ਜਾਦਾ ਪੋਲਿਊਸ਼ਨ ਹੋਯਾ ਪਿਆ ਨਾ।
ਹਾਂਜੀ-ਹਾਂਜੀ ਦਿੱਲੀ ਨੂੰ ਮੇਨ ਹਨਾ ਮੰਨਿਆ ਗਿਆ ਪੋਲਿਊਸ਼ਨ ਦਾ
ਕਿੰਨਾ ਪੋਲਿਊਸ਼ਨ ਦੇ ਨਾਲ ਟੈਫਿਕ ਏਨਾ ਉਥੇ ਤੇ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਹੁਣ ਤੇ ਇੱਥੇ ਆਪਣੇ ਪੰਜਾਬ ਨੂੰ ਲੈ ਲੋ ਪੰਜਾਬ ਇੰਨਾ ਵਧੀਆ। ਹਾਂ ਸ਼ ਇਹ ਕਿ ਰੋਕਤਾ ਵਾ ਤੇ ਕੋਈ ਨਾ ਕੋਈ ਕਦਮ ਤੇ ਚੁੱਕਣਾ ਪੈਣਾ ਵਾ।
ਹਾਂਜੀ ਉਹੀ ਨਾਲ ਜਿੰਨਾ ਹੁਣ ਉਹਨਾਂ ਨੇ ਇਲੈਕਟ੍ਰਿਕ ਸਕੂਟੀਆਂ ਵੀ ਸਟਾਰਟ ਕੀਤੀਆਂ ਪਈਆਂ।
ਹਾਂਜੀ-ਹਾਂਜੀ-ਹਾਂਜੀ ਉਹਨਾਂ ਨਾਲ ਵੀ ਬਥੇਰਾ ਫ਼ਰਕ ਪਿਆ ਜੇ
ਹਾਂਜੀ ਵਾਹ ਵਧੀਆ ਓ ਵੀ ਨਾਲ
ਹਾਂਜੀ-ਹਾਂਜੀ ਓਦਾਂ ਨਈ ਕੀ ਦਾ ਹਾਂਜੀ-ਹਾਂਜੀ-ਹਾਂਜੀ-ਹਾਂਜੀ ਉਹੀ ਨਾ ਉਹੀ-ਉਹੀ-ਉਹੀ ਹੁਣ ਲੋਕੀ ਯ ਤਾਂ ਜਿ ਤੁਸੀਂ ਆਟੋ ਵਾਲੇ ਲੈਲੋ ਹਨਾ ਸਰਵਿਸ ਵਗੈਰਾ ਘੱਟ ਕਰਾਉਂਦੇ ਆ ਤੇ ਓ ਉਹੀ ਤਾ ਫੇਰ ਕੋਈ ਆਟੋ ਵਗੈਰਾ ਲੰਘ ਜੇ ਤੇ ਦੇਖਿਆ ਕਿੱਦਾਂ ਤੁਾਨੂੰ ਕਿਦਾਂ ਸਾਹ ਜ ਨੂੰ ਪ੍ਰੋਬਲਮ ਜਿ ਹੋਏਗੀ
ਹਾਂਜੀ ਉਹੀ ਨਾਲ ਤੇ ਹੁਣ ਤੇ ਈ ਰਿਕਸ਼ਾ ਵੀ ਚੱਲਣ ਡਿਆ ਪਏ ਨੇ।
ਹਾਂਜੀ-ਹਾਂਜੀ ਉਹਨਾਂ ਕਰਕੇ ਬੜਾ ਵਾ ਦੂਜੇ ਜਿਹੜੇ ਆਟੋ ਓ ਤੇ ਖਰਾਬ ਵੀ ਕਰਦੇ ਨੇ ਈ ਰਿਕਸ਼ਾ ਦਾ ਵੀ ਫਾਇਦਾ ਵਾ ਉਹੀ ਨਾ-ਨਾ ਕਿ ਵਧੀਆ ਚੀਜ਼ ਆ।
ਹਾਂਜੀ ਸਾਡੇ ਵੀ ਹੈਗਾ ਬਥੇਰਾ ਨਾਲ ਪੋਲਿਊਸ਼ਨ ਵਿੱਚ ਨਾਲ ਟ੍ਰੈਫਿਕ ਵੀ
ਹੂੰ-ਹੂੰ-ਹੂੰ-ਹੂੰ ਇੱਦਾਂ ਦੀ ਸਰਕਾਰ ਨੇ ਕੋਈ ਕਦਮ ਚੁੱਕਿਆ ਏਦੇ ਵਾਸਤੇ
ਉਹੀ ਕੀ ਇਲੈਕਟ੍ਰਿਕ ਗੱਡੀਆਂ ਜਾਂ ਫਿਰ ਘੱਟ ਤੋਂ ਘੱਟ ਗੱਡੀ ਚਲਾਓ ਜੇ ਕੈਬ-ਕੁਬਸ ਕਰ
ਓਕੇ-ਓਕੇ
ਹਾਂਜੀ-ਹਾਂਜੀ।
ਬੜਾ-ਬੜਾ ਜੇ ਮਾੜਾ ਜਿਵੇਂ ਬੱਚੇ ਜਿਆਦਾ ਬਿਮਾਰ ਹੋ ਜਾਂਦੇ ਛੋਟੇ ਉਹੀ ਕਿ ਏਹ ਟਿਊਸ਼ਨ ਵਾਲੀ ਹਵਾ ਉਨ੍ਹਾਂ ਨੂੰ ਪੈ ਜਾਂਦੀ ਜਿਵੇਂ ਸਕੂਲ ਜਾਂਦੇ ਜਦੋਂ ਜਦੋਂ ਇਦਾਂ ਨਾ ਤੇ ਫੇਰ ਉਹਦੇ ਕਰਕੇ ਹੋ ਜਾਂਦਾ ਵਾ ਬਿਮਾਰੀਆਂ ਦੇ ਤਾਹੀ ਤੇ ਵਧਦੀਆਂ ਨੇ
ਹਾਂਜੀ ਉਹ ਤੇ ਕਿੰਨੀਆਂ ਵੱਧ ਜਾਣਦੀਆਂ।
ਜਿੰਨਾ ਜਾਦਾ ਪੋਲਿਊਸ਼ਨ ਉਨੇ ਜਾਦਾ ਬਿਮਾਰ ਉਦੇ 'ਚ ਬਜ਼ੁਰਗ ਇਹ ਜਾਦਾ ਪੋਲਿਊਸ਼ਨ ਕਰਕੇ ਬਿਮਾਰ ਹੁੰਦੇ ਆ। ਸਾਰੀ ਪ੍ਰੋਬਲਮ ਏਹਨਾ ਹੋਰ ਤੇ ਕੋਈ ਮੇਨ ਪ੍ਰੋਬ ਬਜ਼ੁਰਗਾਂ ਵਾਸਤੇ ਵੀ ਮਾੜਾ ਤੇ ਬੱਚਿਆਂ ਵਾਸਤੇ ਵੀ ਮਾੜਾ ਤੇ ਅਗੇ ਇਨੇ ਪਹਿਲਾਂ ਰੁੱਖ ਹੁੰਦੇ ਹਨ ਰੁੱਖਾਂ ਨਾਲ ਸਾਨੂੰ ਨੈਚੁਰਲੀ ਆਕਸੀਜਨ ਬਥੇਰੀ ਮਿਲਦੀ ਹੀ।
ਹਾਂਜੀ ਹੁਨ ਤੇ ਰੁੱਖ ਵੀ ਕਟ ਦਿੰਦੇ।
ਹੁਣ ਤੇ ਰੁੱਖ ਵੀ ਕਟ ਦਿੰਦੇ ਰੁੱਖ ਲੋਕੀ ਲਗਾਂਦੇ ਬਹੁਤ ਘੱਟ ਵਾ ਜਿਹਦੇ ਕਰਕੇ ਵੀ ਜ਼ਦਾ ਪਲਿਊਸ਼ਨ ਹੋਣ ਡਿਆ ਵਾ
ਹਾਂਜੀ ਫੇਰ ਉਹਦੇ ਕਰਕੇ ਬਾਰਿਸ਼ ਵੀ ਨੀ ਹੁੰਦੀ ਹਾਂਜੀ-ਹਾਂਜੀ।
ਹਾਂਜੀ-ਹਾਂਜੀ-ਹਾਂਜੀ ਬਾਰਿਸ਼ ਨਾ ਹੋਣ ਕਰਕੇ ਫਿਰ ਜਾਦਾ
ਹੂੰ, ਹੂੰ ਹਾਂਜੀ
ਹੋਰ ਤੁਸੀਂ ਦੱਸੋ ਇਹਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੁੰਦੇ
ਹੋਰ ਇਹੀ ਸਭ ਕੁਛ ਕਿ ਨਹੀਂ ਕਿ ਪੇੜ ਨਹੀ ਹੁੰਦੀ ਤੇ ਫਿਰ ਬਾਰਿਸ਼ ਵੀ ਬੜੀ ਬੜੀ ਆਂਦੀ ਇਥੇ ਫਿਰ ਬਾਦ ਚ ਲੋਕੀ ਕਹਿੰਦੇ ਵੀ ਆ ਕਿ ਗਰਮੀ ਬੜੀ ਹੋਈ ਪਈ ਆ।
ਹਾਂਜੀ-ਹਾਂਜੀ-ਹਾਂਜੀ ਗਰਮੀ ਵੀ ਤਾਂਹੀ ਹੁੰਦੀ ਆ। ਹੁਣ ਸਾਡੇ ਇੱਥੇ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾ ਦਿੰਦੇ ਜੇ ਉਹ ਵੀ ਪੋਲਿਊਸ਼ਨ ਈ ਏ ਧੁਆ ਜਦੋਂ ਜਾਂਦਾ ਜੇ ਜਦੋਂ ਪੂਰੀ ਪਰਾਲੀ ਦੀ ਪ ਅੱਗ ਲਾ ਹੈ ਨਾ ਤੇ ਧੂਆ ਕਿਨ ਕਿੰਨਾ ਧੂੰਆਂ ਫੇਰ ਪੋਲਿਊਸ਼ਨ ਦਾ ਰੂਪ ਹੀ ਧਾਰਨ ਕਰਦਾ ਉਹ ਜਾ ਕੇ ਫਿਰ
ਹਾਂਜੀ ਨਾਲ ਉਹ ਨਾਲ ਗਰਮੀ ਵੀ ਫੇਰ ਕਿੰਨੀ ਲੱਗਦੀ।
ਹਾਂਜੀ-ਹਾਂਜੀ-ਹਾਂਜੀ ਗਰਮੀ ਉਹ ਕ ਉਹਦਾ ਜਵਾਲ ਮੁੁਖੀ ਬਣਦਾ ਵਾ ਕੀ ਹੁੰਦਾ ਵਾ ਲਾਈਟ ਹੋਰ ਚੀਜ਼ਾਂ ਚਲ ਰਹੀਆਂ ਤੇ ਉਹ ਹੋਣਾ ਵਾ ਲਾਈਟ
ਹਮ ਤੇ ਲਾਈਟ ਵੀ ਮੇਰਾ ਬੰਦ ਹੀ ਕਰਦੇ ਹੁੰਦੇ ਉਹ
ਹਾਂਜੀ-ਹਾਂਜੀ ਕਿ ਪਹਿਲਾਂ ਲਾਈਟ ਬੰਦ ਹੋ ਜਾਂਦੀ ਹੁੰਦੀ ਸੀਗੀ ਤੇ ਰੁੱਖਾਂ ਨੀ ਛਾਵੇ ਬਹਿ ਜਾਣਾ। ਪਲਿਊਸ਼ਨ ਹੀ ਨੀ ਹੁੰਦਾ ਰੁੱਖਾਂ ਨੀ ਠੰਡੀ ਹਵਾ ਲੈਣੀ ਹੁਣ ਰੁਖ ਹੀ ਹੈ ਨੀ ਤੇ ਬਾਹਰ ਕਿੰਨੇ ਬੈਨਾ। ਹੁਣ ਰੁਖ਼ ਹੀ ਨਹੀਂ ਹੈਗੇ। ਤੁਸੀਂ ਵੇਖ ਲਓ ਰੁਖ਼ ਕੱਟੀ ਜਾਣ ਡੇ ਸੜਕਾਂ ਤੋਂ ਕੱਟੀ ਜਾਣ ਡੇ ਜੇ ਹਾਈਵੇ ਬਣਦੇ ਨੇ ਤੇ ਰੁੱਖ ਕੱਟੇ ਜਾਣ ਡੇ ਜੇ ਹੈਲੋ ਹੈਲੋ ਹੈਲੋ, ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਹੈਲੋ। ਹੈਲੋ ਹੈਲੋ, ਹੈਲੋ।